ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਕੀ ਹਾਲ ਏ?
ਹਾਂਜੀ ਵਧੀਆ ਜੀ, ਤੁਸੀ ਸੁਣਾਓ? ਹੋਰ ਕੀ ਕਰਦੇ ਪਏ? ਹੋ ਗਿਆ ਡਿਨਰ?
ਹਾਂਜੀ ਡਿਨਰ ਤੇ ਹੋ ਗਿਆ ਰੋਟੀ ਖਾ ਲੀ, ਬਸ ਅੰਬ ਖਾ ਰੀ ਸੀ।
ਅੱਛਾ ਆ ਗਰਮੀਆਂ ਚੱ ਤੇ ਅੰਬ ਖਾਨ ਦਾ ਅਲਗ ਈ ਮਜ਼ਾ ਏ। ਅੱਜ ਕਲ ਤੇ ਬੜੇ ਵਧੀਆ ਅੰਬ ਆਨ ਲੱਗ ਗਏ ਨੇ, ਹੁਣ ਤੇ ਅੰ ਹਾਂ ਬੋਤ ਮਜਾ ਆਂਦਾ ਗਰਮੀਆਂ ਚ, ਮੈਂਗੋ ਦੀ ਚੀਜਾਂ ਵੀ ਤੇ ਕਈ ਬਨ ਜਾਂਦੀਆਂ। ਆਮ ਪੰਨਾ ਕਦੀ ਬਨਾ ਕੇ ਦੇਖੇ ਬਨਾਯਾ ਤੁਸੀ ਕਦੀ ਆਮ ਪੰਨਾ ਬੜਾ ਸਵਾਦ ਬਨਦਾ ਕੱਚੇ ਅੰਬਾਂ ਦਾ।
ਨਾ ਨਾ ੳਹ ਨੀ ਬਣਾਨਾ ਆਂਦਾ।
ਅੱਛਾ, ਸਾਨ ਹੁੰਦਾ ੳਹ ਤੇ ਬੜਾ। ੳਦੇ ਚ ਤੇ ਕਰਨਾ ਕੀ ਏ ਤੁਸੀ ਹਾਂ ੳਈ ਤੇ ਕਹ ਰਹੀ ਹਾਂ ਬੜਾ ਅਸਾਨ ਹੈਗਾ ਤੁਸੀ ਅੰਬੀਆਂ ਲਿਆਓ, ਕੱਚੀ ਅੰਬੀਆਂ ਵੀ ਬੜੀਆਂ ਮਿਲ ਜਾਂਦੀਆਂ ਅੱਜ ਕਲ ਅੰਬੀਆਂ ਲਿਆਓ, ੳਨੂੰ ਚੰਗੀ ਤਰਾਂ ਧੋ ਲੋ ਪਹਲੇ ਪਾਨੀ ਚ ਥੋੜੀ ਦੇਰ ਭਿਂੳ ਕੇ ਰੱਖ ਦੋ
ਤੇ ਦਸ ਮਿੰਟ ਭਿਂੳ ਕੇ ਰੱਖ ਦੋ, ਅਧਾ ਜਿੰਨਾ ਟਾਈਮ ਤੁਹਾਡੇ ਕੋਲ ਹੈਗਾ ੳਦੇ ਅਕੋਰਡਿੰਗ ਥੋੜ੍ਹੀ ਦੇਰ ਭਿਉਂ ਕੇ ਰੱਖ ਦੋ।
ਫੇਰ ੳਨੂੰ ਸਾਫ਼ ਕਰਕੇ ਬਾਹਰ ਨਿਕਾਲੋ, ਸੁਖਾ ਲੋੋ, ਅੱਛੀ ਤਰ੍ਹਾਂ ਪੂੰਜ ਲੋੋ ਕੱਪੜੇ ਨਾਲ ਤੇ ੳਦੇ ਉਪਰ ਵਾਲਾ ਕਾਲਾ ਵਾਲਾ ਪਾਰਟ ਜੇਹੜਾ ਹੁੰਦਾ ਹੈ ੳਹ ਹਟਾ ਦੋ। ਫੇਰ ੳਨੂੰ ਕੁੱਕਰ ਵਿੱਚ ਨਾ ਸੀਟੀਆਂ ਦਵਾ ਲੋ
ਦੋ- ਤਿੰਨ ਸੀਟੀਆਂ ਚ ਹੀ ਬੜੀ ਸੋਨੀ ਗੱਲ ਜਾਂਦੀਆਂ ਨੇ।
ਅੱਛ
ਫੇਰ ਓਦਾ ਤੁਸੀ ਨਾ ਇੱਕ ਤਰਫ ਵੈਸੇ ਗੁੜ ਦਾ ਅੱਛਾ ਰੈਂਦਾ ਏ ਜ਼ਿਆਦਾ। ਕਈ ਲੋਕ ਚੀਨੀ ਦਾ ਵੀ ਬਨਾ ਲੈਂਦੇ ਨੇ ਪਰ ਗੁੜ ਦਾ ਜ਼ਿਆਦਾ ਫੈਦਾ ਕਰਦਾ ਐ। ਗੁੜ ਤੁਸੀ ਪੈਲੇ ਨਾ ਗੁੜ ਪੀਸ ਕੇ ਪਾਣੀ ਚ ਭਿਓਂ ਕੇ ਰੱਖ ਦੋ ਪੈਲੇ ਈ।
ਓਨੀ ਦੇਰ ਚ ਓ ਹੁੰ ਗਲ ਕੇ ਓਦੇ ਚ ਮਿਕਸ ਹੋ ਜਾਏਗਾ ਜਿੰਨੀ ਦੇਰ ਚ ਓ ਬੋਇਲ ਹੋਣਗੀਆਂ। ਅੰਬੀਆ
ਅੱਛਾ ਅੱਛਾ
ਫਿਰ ਅੰਬੀਆਂ ਦੇ ਤੁਸੀ ਅੰਬੀਆਂ ਜਦੋਂ ਚੰਗੀ ਤਰ੍ਹਾਂ ਬੋਇਲ ਹੋ ਜਾਣਗੀਆਂ ਉਨੂੰ ਨਿਕਾਲ ਲੋੋ ਠੰਡਾ ਕਰਲੋ। ਫੇਰ ਓਦਾ ਸਾਰਾ ਛਿਲਕਾ ਹਟਾ ਕੇ
ਹਾਂਜੀ
ਤੇ ਓਦੇ ਚ ਓਦਾ ਸਾਰਾ ਪਲਪ ਨਿਕਾਲ ਲਓ ਅੰਬੀਆਂ ਦਾ। ਫੇਰ ਤੁਸੀ ਜੋ ਗ ਗੁੜ ਵਾਲਾ ਘੋਲ ਬਣਾਇਆ ਦਾ ਨਾ ਤੁਸੀ ਜੋ।
ਜੋ ਗੁੜ ਵਾਲਾ ਘੋਲ ਏ ਓ ਗਾੜਾ ਬਨਾਨਾ ਏ ਯਾ ਫਿਰ ਪਤਲ ਤਲਾ ਬਨਾਨਾ ਏ।
ਓ ਅਪਨੀ ਮਰਜ਼ੀ ਏ ਆਮ ਪੰਨੇ ਵਾਸਤੇ ਤੇ ਵੈਸੇ ਪਤਲਾ ਈ ਹੁੰਦਾ ਏ ਕਿਉਂਕਿ ਅਸੀ ਡਰਿੰਕ ਬਨਾਣਾ ਏ ਨਾ। ਜੇ ਰੋਟੀ ਨਾਲ ਖਾਨਾ ਏ ਤੇ ਫੇਰ ਤੇ ਗਾੜਾ ਬਨਾ ਲੋ। ਜੇ ਤੁਸੀ ਡਰਿੰਕ ਬਨਾਨਾ ਏ ਫੇਰ ਤੇ ਪਾਨੀ ਉਸ ਹਿਸਾਬ ਨਾਲ ਪਾਨਾ ਪਏਗਾ ਨਾ ਡਰਿੰਕ ਅਸੀਂ ਤੇ ਡਰਿੰਕ ਵਾਕਣ ਪੀਨੇ ਆ ਨਾ। ਤੇ ਪਾਨੀ ਜਿਆਦਾ ਈ ਪਾਨੇ ਆ ਅਸੀਂ ਹਾਂ ਔਰ ਫੇਰ ਉਨੂੰ ਅੱਛੀ ਤਰਾਂ ਮਿਕਸ ਕਰ ਲੈਨਾ ਪਲਪ ਨੂੰ ਓਦੇ ਵਿੱਚ ਤੇ ਓ ਬਸ। ਫੇਰ ਤੁਸੀ ਆਪਨੇ ਸਵਾਦ ਦੇ ਮੁਤਾਬਿਕ ਤੇ ਨਮਕ ਪਾ ਲੋ ਕਾਲਾ ਨਮਕ ਪਾ ਲੋ, ਕਾਲੀ ਮਿਰਚ ਪਾ ਲੋ ਜੀਰਾ ਭੁੰਨ ਲੋ ਹਾਂ ਜੀਰਾ ਭੁੰਨ ਜੀ ਹਾਂ ਜੀਰਾ ਤਵੇ ਤੇ ਭੁੰਨ ਕੇ ਨਾ ਉਨੂੰ ਪੀਸ ਲੋੋ ਓ ਬੜਾ ਅੱਛਾ ਫਲੇਵਰ ਆਏਗਾ ਓ ਓ ਪਾ ਦੋ ਓਦੇ ਚ। ਬਸ ਓ ਫੇਰ ਤੁਸੀ ਡਰਿੰਕ ਹਾਂ ਡਰਿੰ ਡਰਿੰਕ ਬਣ ਜੇਗਾ। ਬੜਾ ਅੱਛਾ ਤਾਡਵ ਏਦੇ ਨਾਲ ਨਾ ਫੈਦੇ ਬੜੇ ਨੇ ਏਦੇ ਗਰਮੀਆਂ ਚ। ਇੱਕ ਤੇ ਲੂ ਨੀ ਲੱਗਦੀ। ਹਾਂ ਜਿਂਵੇ ਆ ਲੂ ਚਲਦੀ ਐ ਨਾ ਗਰਮੀਆਂ ਚ ਬੜੀ ਜ਼ਿਆਦਾ। ਜਿਂਵੇ ਜੈਂਟਸ ਲੋਗ ਨੂੰ ਧੁੱਪੇ ਵੀ ਜਾਣਾ ਪੈਂਦਾ ਏ ਬਸ ਤੁਸੀ ਐ ਡਰਿੰਕ ਕ ਦੇਦੋ ਓਨਾਂ ਨੂੰ ਲੂ ਲੱਗਣ ਦਾ ਕੋਈ ਡਰ ਈ ਨੀ ਰਏਗਾ ਬੱਚਿਆਂ ਨੂੰ ਪਿਆਓ ਭਾਂਵੇ ਲੂ ਨੀ ਲੱਗਦੀ ਦੂਸਰਾ ਐ ਹਾਜ਼ਮੇ ਵਾਸਤੇ ਬੜਾ ਵਧੀਆ ਹੁੰਦਾ ਐ। ਏ ਏਦੇ ਨਾਲ ਹਾਜ਼ਮਾ ਬੜਾ ਵਧੀਆ ਹੋ ਜਾਂਦਾ ਐ। ਤੇ ਅਸੀ ਤੇ ਬੜਾ ਮ ਹਾਂ ਹਾਂ ਐ ਤੇ ਬੌਤ ਫੈਦੇ ਵਾਲੀ ਚੀਜ਼ ਏ ਜ਼ਰੂਰ ਪੀਣੀ ਚਾਈਦੀ ਏ ਗਰਮੀਆਂ ਚ।
ਮੈ ਬਨਾ ਕੇ ਵੇਖਾਂਗੀ।
ਹਾਂ ਬਨਾਣਾ ਜਰੂਰ ਤੁਸੀ ਸਭ ਨੂੰ ਪਿਆਣਾ ਕਿਉਂ ਅੱਜ ਕੱਲ ਲੂ ਬੜੀ ਚੱਲਦੀ ਏ ਨਾ ਤੇ ਡਰ ਲੱਗਦਾ ਵੀ ਬੱਚੇ ਵੀ ਬਾਹਰ ਜਾਂਦੇ ਨੇ ਧੁੱਪੇ ਖੇਲਣ ਚਲੇ ਜਾਂਦੇ ਨੇ
ਹਾਂ ਫੇਰ ਇਹ ਬੱਚੇ ਨੇ ਪ, ਬੱਚੇ ਨੇ ਟਿਊਸ਼ਨ ਵੀ ਜਾਣਾ ਹੁੰਦਾ ਏ ਟਿਊਸ਼ਨ ਦਾ ਵੀ ਫੇਰ ਏਹੀ ਟਾਈਮ ਹੁੰਦਾ ਏ, ਤਿੰਨ- ਚਾਰ ਵਜੇ ਉਸ ਟਾਈਮ, ਇੰਨੀ ਲੂ ਚੱਲਦੀ ਏ।
ਹਾਂ ਐ ਤੇ ਹੈ ਹੀ, ਉਹੀ ਤੇ ਕਹਿੰਨੀ ਪਿਂਆ, ਤੇ ਐਵੇਂ ਦੇ ਡਰਿੰਕਸ ਪਿਆ ਪੀ ਲਓ ਨਾ ਤੇ ਫੇਰ ਜ਼ਰਾ ਸਹੀ ਰਹਿੰਦਾ, ਤਰ ਰਹਿੰਦਾ ਸਰੀਰ ਲੂ ਲੱਗਣ ਦਾ ਡਰ ਨਹੀਂ ਰਹਿੰਦਾ ਫਿਰ ਨਾਲੇ ਹਾਜਮਾ ਵੀ ਬੜਾ ਵਧੀਆ, ਹਾਂ ਬਨਾਨਾ
ਕੱਲ ਸਭ ਨੂੰ, ਆਜ-ਕਲ ਹਾਜ਼ਮੇ ਦੀ ਵੀ ਬੜੀ ਦਿੱਕਤ ਰਹਿੰਦੀ ਹੈ ਸਭ ਨੂੰ ਨਾ‌
ਹਾਂ ਐਸੀਡਿਟੀ ਤੇ ਦੇਖੋ ਅੱਜ ਕੱਲ ਬੱਚਿਆਂ ਨੂੰ ਵੀ ਐਸੀਡਿਟੀ ਹੋਣ ਲੱਗ ਗਈ ਏ ਪਹਿਲੇ ਇੰਨੇ ਹਾਜ਼ਮੇ ਵ ਬੀ ਅਸੀ ਜੋ ਮਰਜੀ਼ ਖਾ ਲੋ, ਹਜ਼ਮ ਹੋ ਜਾਂਦਾ ਸੀ, ਹੁਣ ਤੇ ਕੁਛ ਵੀ ਖਾ ਲੋੋ, ਐਸੀਡਿਟੀ ਹੋ ਜਾਂਦੀ ਏ
ਐਸੀਡਿਟੀ, ਹੁਣ ਅੱਜ ਕਲ ਐਵੇਂ ਦਾ ਹੀ ਸ ਸਮਾਨ ਮਿਲਦਾ ਹੈ, ਐਸੀਡਿਟੀ ਆਪਣੇ ਆਪ ਹੀ ਹੋ ਜਾਂਦੀ ਏ
ਹਾਂ ਤੱਲਿਆ-ਬੁੰਨਿਆ ਖਾ ਲੋੋ ਜ਼ਰਾ ਤੇ, ਨਾਲ ਹੀ ਐਸੀਡਿਟੀ ਹੋ ਜਾਂਦੀ ਏ
ਹਮ
ਫੇਰ
ਅ ਅ ਡਾਇਜੇਸ਼ਨ ਪਾਵਰ ਨਾ ਅੱਛੀ ਨੀ ਹੈਗੀ
ਹਾਂ ਤੇ ਨ ਫਿਰ ਕਰਦਾ, ਕੋਈ ਐਸੀ ਚੀਜ਼ ਮਿਲ ਜਾਏ ਜੋ ਜਿਹਦੇ ਨਾਲ ਹਾਜਮਾ ਹੋਜੇ, ਤੇ ਅਸੀਂ ਆਪ ਸਵੇਰੇ ਐ ਡਰਿੰਕ ਭੁਨਾ ਕੇ ਰੱਖਨੇ ਹਾਂ, ਇਹੀ ਪੀ ਲੈਂਦੇ ਹਾਂ। ਇਹਦੇ ਨਾਲ ਹਾਜਮਾ ਵੀ ਹੋ ਜਾਂਦਾ
ਹਾਂ ਕੋਈ ਨੁਕਸਾਨ ਵੀ ਨੀ ਇਹਦਾ ਪੀਣ ਦਾ, ਹਨਾ ਕਿਸੇ ਨੂੰ ਕੁੱਛ ਨਹੀਂ ਵੀ ਹੈਗਾ ਫਿਰ ਵੀ ਪੀ ਲਉ, ਫਾਇਦਾ ਹੀ ਕਰੇਗਾ।
ਹਾਂ, ਹਾਂ ਇਹ ਤੇ ਬੜੀ ਫਾਇਦੇ ਵਾਲੀ ਚੀਜ਼ ਹੈ ਗਰਮੀਆਂ ਚੱ ਹੋਰ ਤੁਸੀਂ ਵੀ ਕੋਈ ਡਰਿੰਕ ਬਣਾਉਂਦੇ ਹੋਗੇ, ਗਰਮੀਆਂ ਚੱ
ਡਰਿੰਕ ਅਸੀਂ ਹਾਂ, ਹਾਂ ਅਸੀਂ ਉਹੀ ਉਹ
ਤੁਸੀਂ ਮੈਨੂੰ ਫਰੂਟੀ ਪਿਆਈ ਸੀ, ਇੱਕ ਵਾਰੀ ਮੈਂ ਤੁਹਾਡੇ ਘਰ ਆਈ ਸੀ ਤੁਸੀਂ ਕਿਹਾ ਸੀ ਮੈਂ ਆਪੇ ਬਣਾਈਏ
ਹਾਂ ਅਸੀਂ ਉਹ ਬਣਾਈ ਸੀ, ਫਰੂਟ ਬੀਅਰ ਬਣਾਈ ਸੀ ਅਸੀਂ ਇੱਕ ਉਹ ਬੜੀ ਸਵਾਦ ਹੈਗੀ ਐ, ਦੇਖੋ ਉਹਦੇ ਚੱ ਨਾ ਅਹ, ਫਰੂਟ ਜਿਹੜੇ-ਜਿਹੜੇ ਤੁਸੀਂ ਪਾਨੇ ਆ, ਉਹਨੂੰ ਬਹੁਤ ਛੋਟੇ ਛੋਟੇ ਚੀਰ ਲੈਂਦੇ ਆਂ ਇੱਕਦਮ ਛੋਟੇ ਛੋਟੇ-ਛੋਟੇ ਕਿਊਬ ਵੱਕਣ ਛੋਟੇ -ਛੋਟੇ ਕਿਊਬ ਵੱਕਣ, ਚੀਰ ਲੈਂਨੇ ਆਂ, ਜਿੰਨੇ ਵੀ ਫਰੂਟ ਜਿਵੇਂ ਐਪਲ ਲੈ ਲਿਆ, ਜਿਵੇਂ ਸਖ਼ਤ-ਸਖ਼ਤ ਜਿ ਜੋ ਹੁੰਦੇ ਆ ਨਾ ਫਰੂਟ, ਉਵੇਂ ਵੱਕਣ ਦੇ ਲੈਂਆਨੇ ਕਿਉਂਕਿ ਅਸੀਂ ਉਂਹਦੇ ਚੱ ਡਰਿੰਕ ਪਾ ਲਾਂਗੇ, ਜਿਵੇਂ ੳਸ ਉਹ ਐਪਲ ਲੈ ਲਿਆ ਔਰ ਜਿਵੇਂ ਉਹ ਹੋ ਗਿਆ, ਵਾਟਰਮੈਲਨ ਹੋ ਗਿਆ ਔਰ ਮਸਕਮੈਲਨ ਹੋ ਗਿਆ, ਔਰ ਪਾਈਨਐਪਲ ਹੋ ਗਿਆ। ਐਵੇਂ ਸਭ ਦੇ ਫਰੂਟਸ ਲੈ ਕੇ ਨਾ, ਛੋਟੇ-ਛੋਟੇ ਕੱਟ ਕੱਟ ਲੈਣੇ ਹਾਂ। ਫਿਰ ਉਸ ਤੋਂ ਬਾਅਦ ਇੱਕ ਜਾਰ ਦੇ ਅੰਦਰ ਸਭ ਪਾ ਲੈਂਦੇ ਹਾਂ, ਉਸ ਤੋਂ ਬਾਅਦ ਨਾ ਤੁਸੀਂ ਡਰਿੰਕਸ ਲੈਨੀ ਐ, ਜਿਵੇਂ ਕਿ ਕੋਈ ਵੀ ਜਿਵੇਂ ਆਉਂਦੀ ਨਾ ਛੋਟੀ-ਛੋਟੀ, ਦਸ-ਦਸ ਰੁਪਏ ਵਾਲੀ ਜਿੰਨੀ ਵੀ ਡਰਿੰਕਸ ਆਂਦੀਆਂ ਹੈ, ਕੋਲਡ ਡ੍ਰਿੰਕ ਹੁੰਦੀਆਂ ਜੋ। ਐ ਪੀ ਫਿਜ਼ ਹੋ ਗਈ ਐਪੀ ਫਿਜ਼ ਵੀ ਪਾ ਲਈ ਉਹਦੇ ਅੰਦਰ ਥੋੜੀ ਫਿਜ਼ ਕਰਨ ਵਾਸਤੇ ਐਪੀ ਫਿਜ਼ ਪਾ ਲੀ ਐ।
ਲਹੋਰੀ ਜ਼ੀਰਾ ਵੀ ਆਂਦਾ ਏ। ਉਹ ਵੀ ਸਵਾਦ ਲੱਗਦੇ।
ਹਾਂ ਹੋ ਹੋਰ
ਉਹਦੇ ਅੰਦਰ ਜਿਵੇਂ ਓਲਾ। ਉਹਦੇ ਅੰਦਰ ਪਾਈਨ ਐਪਲ ਜੂਸ ਪਾ ਕੇ ਔਰ ਓ ਦੂਸਰਾ ਜਿੰ ਜਿੰਨੇ ਵੀ ਤਰ੍ਹਾਂ ਦੇ ਜੂਸ ਹੁੰਦੇ ਆ। ਉਹ ਸਾਰੇ ਪਾ ਕੇ ਅ ਉਹਦੇ ਅੰਦਰ ਵਿੱਚ
ਹਮ।
ਉਹਦੇ ਵਿੱਚ ਹੀ ਸੋਡਾ ਪਾ ਦੇਣਾ ਏ। ਔਰ ਸਭ ਨੂੰ ਘੋਲ ਲਿਆ। ਔਰ ਹਾਂ। ਉਹਦੇ ਅੰਦਰ ਬਰਫ਼ ਪਾਤੀ। ਹਾਂ ਇਕਦਮ ਹੈ ਉਹੀ ਹੋ ਗਿਆ ਨਾ ਮੋਜ਼ੀਟੋ। ਜਿਵੇਂ ਅਸੀਂ ਪੀਂਨੇ ਹਾਂ ਬਾਜ਼ਾਰ
ਮੋਜੀਟੋ ਹਾਂ, ਮੋਜੀਟੋ ਆਕਰਣਾ ਹੋ ਗਿਆ ਨਾ ਸਾਰੇ ਫਰੂਟਸ ਦਾ ਟੇਸਟ ਆ ਜੇ ਗਾ ਆ ਏਹਦੇ ਚ।
ਹਾਂ ਓਈ ਹੋ ਗਿਆ।
ਹਾਂਜੀ, ਏਹ ਵੀ ਫੈਦੇ ਵਾਲੀ ਚੀਜ਼ ਐ ਸਾਰੇ ਫਰੂਟਸ
ਹਾਂ, ਫਰੂਟਸ ਹੋ ਗਏ ਔਰ ਅੱਛਾ ਵੀ ਲੱਗਦਾ ਐ ਪੀਣੇ ਚ। ਐਮੀ ਨਾ ਕਿ ਅੱਛਾ ਨਾ ਲੱਗਦਾ ਹੋਏ, ਸੋਡਾ ਤੇ ਚਲੋ ਨੋਰਮਲ ਹੁੰ ਸੋਡਾ ਤੇ ਨੋਰਮਲ ਹੋ ਗਿਆ। ਜਿਵੇਂ ਸੋਡਾ ਡੇ ਦੇ ਅੰਦਰ ਅਸੀਂ ਨਿੰਬੂ ਪਾ ਕੇ, ਕਾਲਾ ਨਮਕ ਪਾ ਕੇ ਪੀਂਨੇ ਆਂ ਓ ਤੇ ਚਲੋ ਅਸੀਂ ਪੀਂਦੇ ਰੈਨੇ ਆਂ ਤੇ ਬੋਤ ਸਿੰਪਲ ਜਾ ਟੇਸਟ ਹੁੰਦਾ ਐ ਏ। ਇਹ ਥੋੜਾ ਡਿਫਰੈਂਟ ਟੇਸਟ ਹੋ ਗਿਆ ਨਾ। ਤੇ ਫੇ ਏਹ ਬੜਾ ਸਵਾਦ ਲੱਗਦਾ ਐ।
ਅੱਛੀ ਰੈਸਪੀ ਆ ਵੀ ਬਣਾਵਾਂ ਬਣਾਵਾਂਗੀ ਮੈਂ ਵੀ। ਫਰੂਟਸ ਤੇ ਮਿਲ ਈ ਜਾਂਦੇ ਨੇ ਅੱਜ ਕੱਲ। ਲੀਚੀ ਦਾ ਲੀਚੀ ਪਾ ਲੋ। ਲੀਚੀ ਦਾ ਬੜਾ
ਹਾਂ ਲੀਚੀ ਦਾ ਵੀ ਅੱਛਾ ਫਲੇਵਰ ਆਂਦਾ ਐ, ਹਾਂ ਜਿਵੇਂ ਲੀਚੀ ਦਾ ਜੂਸ ਵੀ ਪਾ ਲੀਚੀ ਦਾ ਜੂਸ ਵੀ ਪਾ ਸਕਦੇ ਆਂ, ਪਾਈਨ ਐਪਲ ਦਾ ਜੂਸ ਪਾ ਸਕਨੇ ਆਂ ਔਰ ਐਮਰੂਦ ਦਾ ਜੂਸ ਆਂਦੈ ਜੋ ਐ ਸਭ ਜੂਸਿਸ ਵਿੱਚ ਪਾ ਕੇ, ਫਿਰ ਸੋਡਾ ਪਾਣੇ।
ਅੱਛਾ, ਹਾਂ ਉਹ ਤੇ ਫੇਰ ਮਜੀਟੋ ਆਕਣ ਬੜਾ ਅੱਛਾ ਟੇਸਟ ਆ ਜੇਗਾ ਓਦਾ ਤੇ, ਬੱਚੇ ਖ਼ੁਸ਼ ਹੋ ਕੇ ਪੀਂਦੇ ਨੇ।
ਫੂਡ ਕਲਰ ਵੀ ਪਾ ਸਕਦੇ ਓ ਓਦੇ ਅੰਦਰ, ਥੋੜਾ ਰੰਗ ਚੇਂਜ ਕਰਨ ਵਾਸਤੇ। ਬਾਜ਼ਾਰੀ ਚ ਵੀ ਤੇ ਓ ਬਲੂ ਔਰ ਰੈਡ ਜੋ ਰੰਗ ਵਾਲੇ ਆਂਦ ਤੇ ਐਨਾ ਨੇ ਤੇ ਕੀਤਾ ਹੁੰਦੈ ਫੂਡ ਕਲਰ ਨਾਲ ਤੇ ਅਸੀਂ ਉਹੀ ਘਰ ਫੂਡ ਕਲਰ ਪਾਤਾ।
ਹਾਂ, ਕਲਰ ਅੱਛਾ ਹੋਏ ਨਾ ਫੇਰ ਬੱਚੇ ਬੱਚਿਆਂ ਨੂੰ ਅੱਛਾ ਲੱਗਦੈ ਕਲਰਫੁੱਲ। ਬੱਚੇ ਖੁਸ਼ ਹੋ ਕੇ ਪੀਂਦੇ ਨੇ ਫੇਰ।
ਓਈ ਨਾ ਬੱਚੇ ਖੁਸ਼ ਹੋ ਕੇ ਪੀਂਦੇ ਆ, ਓਨਾ ਨੂੰ ਫਿਰ ਦੇਖਣ ਇੱਚ ਵੀ ਬੜਾ ਵਧੀਆ ਲੱਗਦਾ ਏ ਕਿ ਕੁੱਛ ਰੈਡ ਕਲਰ ਦਾ ਏ, ਬਲੂ ਕਲਰ ਦੈ।
ਹਾਂ ਅੱਛਾ ਲੱਗ ਐ ਵੀ ਬੱਚਿਆਂ ਦੀ ਅੱਛੀ ਡਰਿੰਕ ਐ ਵੀ, ਬੱਚੇ ਖੁਸ਼ ਹੋ ਕੇ ਪੀਂਦੇ ਨੇ। ਚਲੋ ਠੀਕ ਐ, ਬਣਾ ਕੇ ਵੇਖਾਂਗੀ ਮੈਂ ਵੀ। ਤੁਸੀਂ ਆਮ ਪੰਨਾ ਬਣਾ ਕੇ ਦੇਖਣਾ, ਮੈਂ ਮੋਜੀਟੋ ਬਣਾ ਕੇ ਦੇਖਾਂਗੀ, ਕਿਵੇਂ ਦਾ ਬਣਦੈ।
ਣਾਵਾਂਗੀ।
ਹਾਂ, ਤੁਸੀਂ ਵੀ ਦੱਸਣਾ ਕਿਵੇਂ ਦਾ ਬਣਿਆ ਫੇਰ? ਚਲੋ ਠੀਕ ਹੈ ਭੈਣ ਜੀ ਫੇਰ।
ਚਲੋ ਫੇਰ ਠੀਕ ਐ।
ਦੱਸਣਾ ਫੇਰ ਤੁਸੀਂ, ਕੈਵੇਂ ਦਾ ਬੰਨਿਆ ਟੇਸਟ? ਕਿਵੇਂ ਦਾ ਆਇਆ, ਸਹੀ ਹੈ ਸੀ ਨਈ? ਮੈਂ ਵੀ ਬਣਾਵਾਂਗੀ ਫੇਰ ਦੱਸਾਂਗੀ ਤਾਨੂੰ।
ਹਾਂ ਅਗਰ ਮੈਨ ਕੋਈ ਪਰਸ਼ਾਨੀ ਪਈ ਤੇ ਮੈਂ ਤਾਨੂੰ ਫੋਨ ਕਰ ਲਾਂਗੀ ਕਿ ਐਂਵੇਂ ਦਾ ਸ
ਹਾਂ ਹਾਂ। ਕੁਛ ਪੁੱਛਨਾ ਹੋਏਗਾ ਜਰੂਰ ਤੁਸੀ ਪੁੱਛ ਲੈਣਾ।
ਹਾਂ, ਮੈਂ ਤਾਨੂੰ ਕਰ ਲਾਂਗੀ ਫੋਨ। ਚਲੋ ਫੇਰ ਠੀਕ ਐ, ਠੀਕ ਐ। ਸਸ੍ਰੀ ਕਾਲ। ਸਸ਼੍ਰੀ ਕਾਲ।